ਹਾਂਜੀ ਹੈਲੋ ਹਾਂਜੀ ਮੈਮ ਹੈਲੋ
ਹੈਲੋ
ਹੈਲੋ ਆਵਾਜ਼ ਨਹੀਂ ਆ ਰਹੀ ਮੈਡਮ
ਹਾਂਜੀ ਆ ਰਹੀ ਏ ਮੈਮ ਆ ਰਹੀ ਏ ਤੁਹਾਨੂੰ ਆ ਰਹੀ ਆ ਮੇਰੀ
ਹਾਂਜੀ ਹਾਂ ਆਉਂਦੀ ਹੈ ਮੈਨੂੰ ਤਾਂ ਹਮ ਹਮ
ਤੁਹਾਨੂੰ ਅੱਛਾ ਅੱਛਾ ਚਲੋ ਵਧੀਆ ਵਧੀਆ ਹੋਰ ਸੁ
ਹਾਂਜੀ ਹਾਂ ਹਾਂਜੀ ਹਾਂ ਹੋਰ ਵਧੀਆ ਬਸ ਤੁਸੀਂ ਦੱਸੋ ਹੋਰ ਕੁਛ ਨੀ ਬਸ ਮੈਨੂੰ ਉਹਹ ਚਾਹ ਪੀ ਕੇ ਹਟੇ ਸੀਗੇ
ਅੱਛਾ ਅੱਛਾ
ਅ ਮੇਰੀ ਸਟਡੀ ਕੰਪਲੀਟ ਹੋਈ ਹੋਈ ਆ ਮੈਡਮ ਮੈਂ ਬੀ ਐਸ ਸੀ ਕੀਤੀ ਸੀਗੀ ਤੇ ਉਹ ਤੋਂ ਬਾਅਦ ਹਲੇ ਮੈਂ ਫਿਰ ਘਰੇ ਹੀਈ ਆ
ਫ ਤੁਸੀਂ ਅੱਗੇ ਕੋਈ ਜੋਬ ਨੀ ਦੇਖੀ ਪ੍ਰਾਈਵੇਟ ਕੋਈ ਜੋਬ ਦੇਖ ਲੈਂਦੇ ਬੀ ਐੱਸਸੀ ਤੋਂ ਬਾਅਦ ਅਫ
ਜੋਬ ਪਹਿਲਾਂ ਮੈਂ ਕੀਤੀ ਸੀਗੀ ਜੀ ਛੇ ਮਹੀਨੇ
ਅੱਛਾ ਅੱਛਾ ਹਾਂਜੀ
ਹਾਂਜੀ ਹਾਂ ਫਿਰ ਘਰੇ ਕੋਈ ਪ੍ਰੋਬਲਮ ਹੋ ਗਈ ਸੀਗੀ ਫਿਰ ਮੈਂ ਛੱਡ ਤੀ ਜੌਬ ਹਾਂਜੀ ਹੁਣ ਮੈਂ ਓਨਲਾਈਨ ਕੰਮ ਕਰ ਲੈਦੀ ਹੁੰਦੀ ਹਾਂ ਆਪਣੇ ਜੋਗਾ ਜ
ਚਲੋ ਵਧੀਆ ਇਹ ਵੀ ਚੱਲਦਾ ਰਹੇ ਥੋੜਾ ਬਹੁਤਾ ਜਿੰਨਾ ਕੁ ਵੀ
ਹਾਂਜੀ ਹਾਂ ਚਲੋ ਵਿਹਲਿਆਂ ਨਾਲੋਂ ਚਲੋ ਕੁਸ਼ਤਾ ਬਣਦਾ ਹੀਈ ਆ
ਹਾਂਜੀ ਹਾਂਜੀ ਥੋੜਾ ਬਹੁਤ ਵੀ ਅੱਜ ਹੁਣ ਥੋੜੀਆਂ ਪੰਜ ਦਸ ਕੋਲਾਂ ਵੀ ਸਹੀ ਗਈਆਂ ਲਾ ਲੂ ਦੱਸ ਦੀਆਂ ਦੱਸ ਤਾਂ ਤੁਹਾਨੂੰ ਸੱਤ ਅੱਠ ਸੌ ਤਾਂ ਮਿਲੂਗਾ ਹੀ
ਹਾਂਜੀ ਹਾਂ ਇਹ ਤਾਂ ਹੈ ਚਲੋ ਬੰਦੇ ਤਾਂ ਵਧੀਆ ਦਿਹਾੜੀ ਪੈ ਜਾਂਦੀ ਹੈ ਹਨਾ
ਹਾਂਜੀ ਹਾਂਜੀ ਜੀ ਇਹੀ ਤਾਂ ਹੈਸਾ ਵੀ ਦੇਖੋ ਚਲੋ ਪਹਿਲਾਂ ਵੀ ਦੇਖੋ ਵਧੀਆ ਬਣ ਗਏ ਸੀਗੇ
ਹਾਂਜੀ ਹਾਂ ਔਨਲਾਈਨ ਕੰਮ ਦਾ ਚਲੋ ਵਧੀਆ ਹਨ ਨਾ ਘਰੇ ਬੈਠਾ ਬੰਦਾ ਕਰੀ ਜਾਂਦਾ ਆ ਹਨਾ ਨਾ ਕਿਤੇ ਜਾਣਾ ਨਾ ਆਉਣਾ ਨਾ ਕੋਈ ਖਰਚਾ
ਤੋਂ ਵਧੀਆ ਦੇਖੋ ਨਾ ਗਰਮੀ ਚ ਬਾਹਰ ਜਾਣ ਦੀ ਜ਼ਰੂਰਤ ਹੈਗੀ ਚਲੋ ਜੇ ਆਪਾਂ ਨੂੰ ਇੰਨੇ ਨਾਲ ਸਹੀ ਸਰ ਨਹੀਂ ਸਰਦਾ ਜੇ ਆਪਣੇ ਘਰੇ ਸਰਦਾ ਫੇਿਰ ਤਾਂ ਆਪਾਂ ਨੂੰ ਬਹੁਤ ਨੇ ਇੰਨੇ ਕੁ ਵੀ
ਹਾਂਜੀ ਹਾਂ ਇੰਨੇ ਕੁ ਵੀ ਚਲੋ ਆਪਣਾ ਖਰਚਾ ਬੰਦੇ ਦਾ ਨਿਕਲ ਨਿਕਲੀ ਜਾਂਦਾ ਨਾ ਫ ਰੀਚਾਰਜ ਵਗੈਰਾ ਹੋ ਜਾਂਦਾ ਹਾਂਜੀ ਜੀ ਹਾਂ ਹੋਰ ਕੋਈ ਖਰਚਾ ਬੰਦੇ ਨੇ ਕੋਈ ਸੂਟ ਲੈਣਾ ਆ ਕੋਈ ਜੋ ਕੱਪੜਾ ਲੈਣਾ ਹਨਾ
ਹੁਣ ਕੱਲ ਮੈਨੇ ਮੇਰੇ ਬ੍ਰਦਰ ਨੂੰ ਕੱਪੜੇ ਲਿਆ ਕੇ ਦਿੱਤੇ ਵੀ ਬਿੰਨੇ ਮੇਰੀਆਂ ਹੀ ਪੈਸਿਆਂ ਚੋਂ ਦਿੱ ਤੇ ਲਿਆ ਕੇ ਦੇਖੋ
ਅੱਛਾ ਅੱਛਾ ਚਲੋ ਵਧੀਆ
ਵੀ ਇਹ ਹੁੰ ਜਾਂਦਾ ਵੀ ਚਲੋ ਚੱਲੀ ਉਹ ਜਾਂਦੇ ਨੇ ਆਈ ਚਲਾਈ ਚੱਲੀ ਜਾਂਦੀ ਆ ਆਪਣੀ
ਹਾਂਜੀ, ਹਾਂ ਆਈ ਚਲਾਈ ਮਾੜਾ-ਮੋਟਾ ਚਲੋ ਮਤਲਬ ਮਾਂ ਪਿਓ ਨੂੰ ਹੁੰਦਾ ਜਾਂ ਲੱਗ ਜਾਂਦਾ ਏ। ਵੀ ਆਪਾਂ ਨੂੰ ਨਹੀਂ ਤਾਂ ਉਹ ਸਾਰੇ ਆਪਾਂ ਨੂੰ ਆਪਣੇ ਮਾਂ ਬਾਪ ਤੋਂ ਮੰਗਣੇ ਪੈਂਦੇ ਨੇ ਪੈਸੇ ਨਹੀਂ ਬੰਦਾ ਚਲ ਆਪ ਆਪਣਾ ਖਰਚਾ ਕਰ ਲੈਂਦਾ ਮਾੜਾ ਮੋਟਾ
ਕਮਾਨ ਲੱਗਿਆ ਮੈਨੇ ਕਦੇ ਮੰਗੇ ਹੀ ਨੀ ਹੈਗੇ ਹੁਣ ਦੇਖੋ ਆਪਣੀ ਮੰਮੀ ਡੈਡੀ ਤੋਂ ਹੁਣ ਕਿਉਂਕਿ ਮੇਰੇ ਕੋਲ ਚਲੋ ਆਪਣੇ ਲਈ ਹੁੰਦੇ ਸੀਗੇ ਆਪਣੇ ਖਰਚੇ ਲਈ ਪਹਿਲਾਂ ਮੇਰੇ ਕਜ਼ਨ ਦਾ ਵਿਆਹ ਸੀ ਉਦੋਂ ਵੀ ਮੈਨੇ ਖਰਚਾ ਕੀਤਾ ਦੇਖੋ
ਹਾਂਜੀ
ਚਰ ਗ ਹਾਂਜੀ ਹਾਂਜੀ ਹੋਰ ਮੈਮ ਤੁਹਾਡਾ ਵਿਆਹ ਕਦੋਂ ਆ
ਮੈਡਮ ਹਜੇ ਤਾਂ ਭਰਾ ਦਾ ਵਿਆਹ ਹੋਇਆ ਹੈ ਹਜੇ ਤਾਂ ਨੀ ਕੋਈ ਪਲੈਨ ਹੈਗਾ
ਅੱਛਾ ਅੱਛਾ ਓਦਾਂ ਤੁਸੀਂ ਕੀ ਸੋਚਿਆ ਹੋਇਆ ਤੁਹਾਡਾ ਕੋਈ ਸੁਪਨਾ ਹੋਵੇ ਵੀ ਕਿਵੇਂ ਤੁਹਾਨੂੰ ਵਿਆਹ ਕਰਾਉਣਾ ਕੀ
ਮੈਂ ਵੈਸੇ ਮੇਰਾ ਤਾਂ ਜੀਦ ਹੀ ਕਰਦਾ ਜੀ ਵਿਆਹ ਕਰਾਉਣ ਨੂੰ
ਅੱਛਾ ਅੱਛਾ ਚਲੋ ਇਹ ਵੀ ਸਭ ਤੋਂ ਵਧੀਆ ਦੇਖੋ ਅੱਜ ਕੱਲ ਵੀ ਹੁਣ ਆਪਾਂ ਦੇਖ ਰਹੇ ਹਾਂ ਰਿਸ਼ਤੇ ਦੇਖੋ ਜਿਨਾਂ ਦੀਆਂ ਲਵ ਮੈਰਿਜ ਨੇ ਉਹ ਵੀ ਕੁਛ ਨੀ ਹੁੰਦੇ ਹੈਗੇ ਜਿਨ੍ਹਾਂ ਦੀਆਂ ਗੱਲ ਉਹ ਅਰੇਂਜ ਨੀ ਹੋਵੇ ਨੀ, ਅੱਜ-ਕੱਲ ਕੁਛ ਪਤਾ ਹੀ ਨੀ ਦੁਨੀਆਂ ਦਾਰੀ ਦਾ।
ਅੱਜ ਕੱਲ੍ਹ ਖੁਸ਼, ਸਹੀ ਗੱਲ ਆ ਵਿਆਹ ਕਰਾ ਕੇ ਤਾਂ ਸਾਰੇ ਕਹਿੰਦੇ ਨੇ ਵੀ ਫਸ ਗਏ। ਹਾਂ ਅੱਜ-ਕੱਲ ਡਰ ਲੱਗਦਾ, ਦੇਖਲੋ ਕਿਵੇਂ ਦ ਦਾਜ ਦਜ ਦੇਜ ਪਿੱਛੇ ਕੁੜੀਆਂ ਨੂੰ ਮਾਰਦੇ ਨੇ ਨਾ
ਹਾਂਜੀ-ਹਾਂਜੀ, ਦੇਖ ਲਓ ਕਿੰਨਾ ਕੁਛ ਹੋ ਰਿਹਾ ਅੱਜ-ਕੱਲ ਦੁਨੀਆਂ ਦੇ ਵਿੱਚ ਨਾ ਵੀ ਕੁਛ ਨੀ ਆਪਾਂ ਸਮਝ ਸਕਦੇ, ਆਪਾਂ ਨੂੰ ਕੁਛ ਨੀ ਪਤਾ ਲੱਗਦਾ ਹੈਗਾ।
ਹਮ, ਇਹ ਤਾਂ ਆਪਣੀ ਕਿਸਮਤ ਆ ਜੇ ਚਲੋ ਵਧੀਆ ਹੋਈ ਤਾਂ ਵਧੀਆ ਮਿਲਜੂਗਾ ਹਨਾ ਨਹੀਂ।
ਹਾਂਜੀ-ਹਾਂਜੀ, ਬਸ ਉਹੀ ਤਾਂ ਗੱਲ ਆ ਵੀ ਆਪਣੀ ਕਿਸਮਤ ਤੇ ਡਿਪੈਂਡ ਕਰਦਾ ਨਾ।
ਹਾਂ ਕਿਸੇ ਨੂੰ ਨੀ ਪਤਾ ਹੈਗਾ।
ਹਾਂਜੀ-ਹਾਂਜੀ, ਇਹੀ ਤਾਂ ਚੀਜ਼ ਏ, ਦੇਖੋ ਕਿਸਮਤ ਵੀ ਬਹੁਤ ਵੱਡੀ ਉਹ ਆ, ਆਪਾਂ ਤਾਂ ਚਲੋ ਮੇ ਹਾਂਜੀ। ਹੋਰ ਦੱਸੋ ਅੱਜ ਤੁਸੀਂ ਕੀ ਹਾਂਜੀ, ਮੇਰਾ ਤਾਂ ਹਾਲੇ ਮੇਰੇ ਬ੍ਰਦਰ ਦਾ ਕਰਨਾ ਸੀ ਪਹਿਲਾਂ ਫਿਰ ਮੇਰੇ ਬ੍ਰਦਰ ਤੋਂ ਬਾਅਦ ਦੇਖਾਂਗੇ ਅਸੀਂ।
ਹਜੇ ਹੋਇਆ ਨੀ ਗਾ ਬ੍ਰਦਰ ਦਾ ਕੋਈ ਰਿਸ਼ਤਾ ਆਇਆ ਨੀ ਗਾ, ਦੱਸ।
ਹੇ ਤਾਂ ਨੀ ਅੱਜ-ਕੱਲ ਤਾਂ ਦੇਖੋ ਹੋ ਹੀ ਨੀ ਰਹੇ ਮੈਮ ਰਿਸ਼ਤੇ ਆਪਾਂ ਵਿਆਹਾਂ ਦੀ ਗੱਲ ਕਰੀਏ ਰਿਸ਼ ਤੇ ਹੁਣੇ ਬਹੁਤ ਮੁਸ਼ਕਿਲ ਦੀ ਗੱਲ ਹੋ ਗਈ। ਅੱਜ-ਕੱਲ ਇਹ ਨੀ ਵੀ ਮੁੰਡਿਆਂ ਦੇ ਕਈ ਕੁੜੀਆਂ ਵੀ ਨੇ ਦੇਖੋ ਨਾ ਇੰਨੀ-ਇੰਨੀ ਉਮਰ ਦੀਆਂ ਹੋ ਗਈਆਂ, ਚਲੋ ਪਹਿਲਾਂ ਪੜ੍ਹਾਈ ਕਰਕੇ ਜਾਂ ਕੁਛ ਵੀ ਹੁਣ ਜਿਵੇਂ ਉਹ ਮੰਗਦੇ ਉਵੇਂ ਦਿਨ ਹੀਂ ਮਿਲਦੇ ਹੈਗੇ, ਉਹਨਾਂ ਦੀ ਉਮਰ ਹੋਰ ਵੀ ਲੰਘਦੇ ਪਰ ਉਹ ਹਲੇ ਵੀ ਬੈਠੀਆਂ ਫੇਰ ਐਂਡ ਦਾ ਨਾ ਇਹੀ ਹੁੰਦਾ ਵੀ ਜਹੋ ਜਿਹਾ ਮਿਲ ਗਿਆ ਫਿਰ ਘਰ ਦੇ ਉਹਦੇ ਨਾਲ ਹੀ ਕਰ ਦਿੰਦੇ ਨੇ। ਹੁਣ ਜਿਨਾ ਕੁੜੀਆ ਦੀ ਦੇਖੋ ਪਹਿਲੀ ਤੀਹ ਤੋਂ ਉੱਪਰ ਉਮਰ ਪਹੁੰਚੀ ਹੋਈ ਆ ਜਿਹਦੀ ਉਹਨੂੰ ਫਿਰ ਕਿਹੋ ਜਿਹਾ ਮਿਲੂਗਾ, ਜਿਵੇਂ ਉਹ ਮੰਗਦੇ ਉਵੇਂ ਦਾ ਨੀ ਮਿਲਦਾ ਹੈਗਾ।
ਸਾਡੇ ਉਹਦੇ ਕੁੜੀ ਆ, ਪੰਤਾਲੀ ਸਾਲ ਦੀ ਆ, ਭੂਆ ਕਹਿੰਦੇ ਆ ਅਸੀਂ ਉਹਨੂੰ। ਤੇ ਦੇਖਲੋ ਉਹਦਾ ਵਿਆਹ ਨਹੀ ਹੋਇਆ ਹੈਗਾ, ਉਹ ਹਜੇ ਵੀ ਦੇਖ ਲੋ ਮਤਲਬ ਪੰਤਾਲੀ ਸਾਲ ਦੀ ਹੋ ਗ ਮਤਲਬ ਉਹਨੂੰ ਹੈਨਾ ਤੇ ਉਹ ਹਜੇ ਵੀ ਦੇਖ ਖਲੋ ਕਹਿੰਦੀ ਆ ਵੀ ਜਾਂ ਤਾਂ ਮੈਨੂੰ ਬਾਹਰਲਾ ਮੁੰਡਾ ਮਿਲੇ ਜਾਂ ਸਰਕਾਰੀ ਵਾਲਾ ਮੁੰਡਾ ਮਲੇ।
ਹਾਂਜੀ-ਹਾਂਜੀ। ਉਹੀ ਆ ਨਾ ਆਪਾਂ ਆਪਣੀ ਡਿਮਾਂਡ ਤਾਂ ਦੇਖੋ ਆਪਾਂ ਰੱਖਦੇ ਆ, ਗੱਲ ਇਹ ਵੀ ਦੇਖੋ ਨਾ ਆਪਣੀ ਇਹ ਉਹ ਵੀਂ ਦੇਖੋ ਅੱਜ-ਕੱਲ੍ਹ ਜੇ ਤਾਂ ਦੇਖਲੋ ਕਿਸੇ ਮੁੰਡੇ ਦਾ ਨੀ ਹੋਇਆ ਤੀਹ ਸਾਲ ਤੋਂ ਉੱਪਰ ਤਾਂ ਕੁੜੀ ਵਾਲਾ ਸੋਚਦਾ ਅਗਲਾ ਵੀ ਪਤਾ ਨੀ ਕਿਉਂ ਹੋਇਆ ਕੀ ਕਾਰਨ ਹੁੰਦਾ ਕਿਸ ਕੁੜੀ ਦਾ ਨਹੀਂ ਹੋਇਆ ਹੈਗਾ ਫਿਰ ਮੁੰਡੇ ਵਾਲੇ ਵੀ ਇਹ ਚੀਜ਼ ਨੂੰ ਸੋਚਦੇ ਆ। ਵੀ ਪਤਾ ਨੀ ਕਿਉਂ ਨਹੀਂ ਹੋਇਆ ਹੈਗਾ ਕਿਉ ਨਹੀਂ ਕੀ ਚ ਕੀ ਕਹਿੰਦੇ ਵੀ ਗੱਲ ਤਾਂ ਦੋਨਾਂ ਪਾਸੇ ਹੀ ਆ। ਥਰਟੀ ਤੋਂ ਉੱਪਰ ਹੋਣੇ ਫਿਰ ਬਹੁਤ ਮੁਸ਼ਕਿਲ ਹੋ ਗਏ ਹੁੰਦਿਆਂ ਨੂੰ।
ਹਾਂਜੀ ਹਾਂ ਬਹੁਤ ਔਖਾ ਆ ਹੁਣ ਤਾਂ ਮੁੰਡੇ ਤਾਂ ਸਾਡੇ ਗਲੀ ਚ ਵੀ ਦੇਖਲੋ ਪੰਜ-ਛੇ ਮੁੰਡੇ ਨੇ ਜਿਹੜੇ ਕੁਆਰੇ ਨੇ, ਕੁੜੀਆਂ ਹੀ ਨਹੀਂ ਹੈਗੀਆਂ ਹੂੰ।
ਮਿਲਦੀਆਂ ਨੇ ਚਲੋ ਆਪਣੀ ਵੀ ਕਰਦੀਆਂ ਨੇ ਉਹ ਜਿਵੇਂ ਹੁਣ ਉਹ ਕਹਿੰਦੀਆਂ ਨੇ ਇਹੋ ਜਿਹਾ ਮਿਲੇ ਉਦਾ ਤਾਂ ਦੇਖੋ ਆਪਣੇ ਹਿਸਾਬ ਨਾਲ ਹੀ ਆ, ਅਗਰ ਆਪਣੇ ਹੁਣ ਲਾ ਲਓ ਜਿਵੇ ਹਾਂਜੀ-ਹਾਂਜੀ।
ਫਿਰ ਆਪਣੇ ਆਪ ਕਰਾਂਦੀਆਂ ਨੇ
ਹਾਂਜੀ-ਹਾਂਜੀ, ਹੁਣ ਜਿਵੇਂ ਤੁਸੀਂ ਕਿਹਾ ਵੀ ਪੰਤਾਲੀ ਸਾਲ ਦੀ ਉਮਰ ਆ ਦੇਖੋ, ਪੰਤਾਲੀ ਸਾਲ ਚ ਤੁਸੀਂ ਲਗਾ ਲੋ ਵੀ ਹੁਣ ਤਾਂ ਉਹਨਾਂ ਨੂੰ ਜਿਵੇਂ ਦਾ ਮਿਲਦਾ ਤਾਂ ਕਰਾ ਲੈਣਾ ਚਾਹੀਦਾ।
ਹਾਂ-ਹਾਂ, ਨਹੀਂ ਉਹ ਹੁਣ ਵੀ ਨੀ ਉਹ ਮਤਲਬ ਜੇ ਉਹ ਕਹਿੰਦੇ ਨੇ ਵੀ ਚੱਲ ਇੱਕ ਬੱਚਾ ਵੀ ਆ ਮਤਲਬ ਮੁੰਡੇ ਦੇ ਕਹਿੰਦੇ ਨਹੀਂ ਮੈਂ ਨੀ ਕਰਾਣਾ ਹੈਗਾ, ਹਾਂ। ਹੁਣ ਦੇਖਲੋ ਕਿੰਨਾ ਔਖਾ ਹੋਇਆ ਹੋਇਆ, ਕਹਿੰਦੇ ਵੀ ਜਾਂ ਤਾਂ ਬਾਹਰਲਾ ਹੋਵੇ
ਉਹੀ ਆ ਕਿ ਦੇਖੋ ਅੱਜ ਕੱਲ ਇੰਨੀ ਉਮਰ ਨੂੰ ਤੁਸੀਂ ਆਪ ਹੀ ਹਿਸਾਬ ਲਗਾਓ ਅੱਜ ਕੱਲ੍ਹ ਤਾਂ ਜਿਹੜੀਆਂ ਪੱਚੀ- ਛੱਬੀ ਸਾਲ ਦੀ ਉਮਰ ਹੋ ਗਈ ਉਹਨਾਂ ਚ ਨੀ ਮਿਲਦੀ ਆਪਾਂ ਨੂੰ ਐਵੇਂ, ਦੇ ਜਿਵੇਂ ਦਾ ਆਪਾਂ ਮੰਗਦੇ ਉਹ ਤਾਂ ਫੇਰ ਵੀ ਪੰਤਾਲ ਉਹਨਾਂ ਦੀ ਸਾਰੀ ਉਮਰ ਲੰਘ ਹੀ ਚੁੱਕੇ ਹੁਣ ਜੇ ਸੋਚਿਆ ਜਾਵੇ ਤਾਂ। ਹਾਂਜੀ- ਹਾਂਜੀ, ਪਰ ਐਵੇਂ ਆ ਵੀ ਦੇਖੋ ਉਹਨਾਂ ਨੂੰ ਪਹਿਲੀ ਏਜ ਨਾਲ ਹੀ ਵਿਆਹ ਕਰਵਾਉਣਾ ਚਾਹੀਦਾ ਬਾਅਦ ਚ ਹੁਣ ਦੇਖੋ ਆਪਣੇ ਪੇਕੇ ਘਰੇ ਰਹਿਦੇ ਨੇ।
ਹਾਂ ਹੁਣ, ਹੁਣ ਉਹ ਪੇਕੇ ਘਰੇ ਦੇਖ ਲਓ ਉਹ ਮਤਲਬ ਅਲੱਗ ਰਹਿੰਦੇ ਨੇ। ਆਪਣੀ ਭਰਜਾਈ ਤੋਂ ਜਮਾ ਨੀ ਬਣਦੀ ਹੈਗੀ, ਉਹ ਆਪਣੀ ਅਲੱਗ ਬਣਾਉਂਦੀ ਹੈ ਰੋਟੀ।
ਜ਼ਿੰਦਗੀ ਹੁਣ ਇਕੱਲੇ ਨੇ ਇੱਕ ਤਰ੍ਹਾਂ ਨਾਲ, ਕਿਉਂਕਿ ਜਦੋਂ ਭਾਈ ਭਰਜਾਈ ਹੋਣ ਫਿਰ ਵੀ ਬਹੁਤ ਔ ਖਾਉਦਾ ਤੇ ਇੱਕ ਕਹਿਣ ਦੀ ਗੱਲ ਹੁੰਦੀ ਹੈ ਕਿ ਆਪਣੇ ਦੇਖੋ ਗੱਲ ਇਹ ਨੀ ਹੁੰਦੀ, ਪਰ ਫਿਰ ਵੀ ਜਦੋਂ ਵਿਆਹ ਹੋਇਆ ਹੁੰਦਾ ਇੱਕ ਸਹੁਰੇ ਹੀ ਮੰਨੇ ਜਾਂਦੇ ਨੇ।
ਹਾਂਜੀ ਹਾਂ, ਅਸਲੀ ਘਰ ਤਾਂ ਆਪਣਾ ਜਿਹੜਾ ਉਹੀ ਮੰਨਿਆ ਜਾਂਦਾ।
ਹਾਂਜੀ- ਹਾਂਜੀ ਵਿਆਹ ਤੋਂ ਬਾਅਦ ਉਹੀ ਹੁੰਦਾ, ਹਾਂਜੀ ਹਾਂ।
ਹਾਂਜੀ ਹਾਂ।
ਚਲੋ ਪਹਿਲਾਂ ਇਹ ਵੀ ਹੁੰਦਾ ਆਪਾਂ ਐਵੇਂ ਨੀ ਕਹਿੰਦੇ ਪਰ ਮੰਨਿਆ ਤਾਂ ਫਿਰ ਉਹੀ ਜਾਂਦਾ ਕਿਉਂਕਿ ਦੇਖੋ ਮੇਨ ਗੱਲ ਤਾਂ ਇਹ ਆਪਣੇ ਮਾਂ ਬਾਪ ਨੇ ਵੀ ਇੰਨਾ ਪੈਸਾ ਲਾਇਆ ਹੁੰਦਾ ਵਿਆਹ ਤੇ ਤਾਂ ਹੀ ਕਹਿੰਦੇ ਨੇ ਵੀ ਹੁਣ ਤਾਂ ਤੁਹਾਡਾ ਉਹੀ ਘਰ ਆ, ਅਗੇ ਐਵੇਂ ਹੁਣ ਤਾਂ ਫਿਰ ਤਾਂ ਵਿਆਹ ਹੀ ਨਾ ਕਰਦੀ ਕੁੜੀਆਂ ਦਾ ਜੇ
ਹਮ- ਹਮ ਸਹੀ ਗੱਲ ਆ, ਸਾਰੇ ਮਤਲਬ ਕੋਈ ਨੀ ਧੀਆਂ ਨੂੰ ਤਾਂ ਕੋਈ ਨੀ ਰੱਖ ਸਕਦਾ ਮਾਂ ਬਾਪ ਵੀ ਨਹੀਂ ਰੱਖ ਸਕਦਾ ਹੈਗਾ।
ਹਾਂਜੀ- ਹਾਂਜੀ।
ਹਾਂ- ਹਾਂ ਹੋਰ ਤਾਂ ਚਲੋ ਭਾਈ ਭਰਜਾਈ ਨੇ ਤਾਂ ਕੀ ਰੱਖਣਾ।
ਹਾਂਜੀ -ਹਾਂਜੀ ਹੁਣ ਮਾਂ ਬਾਪ ਤੇ ਲਗਾ ਲਓ ਕੋਈ ਨੀ ਇੱਕ ਟਾਈਮ ਜੇ ਹੁਣ ਜਿਵੇਂ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਕਿਸੇ ਟਾਈਮ ਗੁੱਸੇ ਚ ਤਾਂ ਉਹ ਵੀ ਉਹਨਾ ਨੂੰ ਕਹਿੰਦੇ ਹੋਣੇ ਵੀ ਤੇਰਾ ਤਾਂ ਵਿਆਹ ਨੀ ਹੋਇਆ ਜਾਂ ਕੁਛ ਵੀ ਨਹੀਂ ਕਰਾਇਆ ਜਾਂ ਅਸੀਂ ਨੀ ਕਰਿਆ, ਫੇਰ ਵੀ ਗੱਲ ਆ ਹੀ ਜਾਂਦੀ ਆ ਦੇਖੋ ਅੱਗੇ।
ਹਾਂਜੀ ਹਾਂ ਆਈ ਜਾਂਦੀ ਹੈ, ਮਤਲਬ ਬਹੁਤ ਔਖਾ ਦੇਖਲੋ ਐਵੇਂ ਜ਼ਿੰਦਗੀ
ਹਾਂਜੀ -ਹਾਂਜੀ ਇਹੀ ਤਾਂ ਹੈਗਾ ਕਿ ਚਲੋ ਇਹ ਤਾਂ ਹੁਣ ਰੀਤ ਬਣੀ ਹੋਈ ਆ ਵੀ ਦੇਖੋ ਕਰਾਉਣਾ ਹੀ ਪੈਂਦਾ। ਚਲੋ ਕਈਆ ਕਦੇ ਹੁਣ ਵੀ ਰੱਖ ਲਿੰਦੇ ਪਰ ਇਹੋ ਜਿਹਾ ਤਾਂ ਦੇਖੋ ਅੱਜ ਕੱਲ੍ਹ ਆਪਾਂ ਪੰਜਾਬ ਦੇ ਹੀ ਆ ਕਿਤੇ ਦੇਖਿਆ ਨੀ ਕੋਈ ਇਹ ਘਰ ਹੋਣਾ।
ਹਾਂਜੀ ਹਾਂ ਕੋਈ ਉਹ ਘਰ ਹੋਣਾ।
ਕੇਸ ਹੁੰਦਾ ਦੇਖੋ ਵੈਸਾ ਹੁੰਦਾ ਹੀ ਨਹੀਂ ਹਾਂਜੀ -ਹਾਂਜੀ ਵੀ ਕੋਈ ਕੇ ਹੁੰਦਾ ਵੈਸੇ ਤਾਂ ਦੇਖੋ ਜ਼ਿਆਦਾਤਰ ਹੋਏ ਹੀ ਹੁੰਦੇ ਨੇ, ਕੁੜੀਆਂ ਦਾ ਤਾਂ ਅੱਜ ਕੱਲ੍ਹ ਵੈਸੇ ਹੀ ਚੇ ਜਿਹਨਾਂ ਦੇ ਤਲਾਕ ਹੋਏ ਹੁੰਦੇ ਆ ਹੋ ਤਾਂ ਉਹਨਾਂ ਦੇ ਵੀ ਜਾਂਦੇ ਨੇ।
ਹਾਂਜੀ ਹਾਂ, ਮਤਲਬ ਉਹ ਹੁਣ ਆਪਣੇ ਤੇ ਡਿਪੈਂਡ ਆ ਨਾ ਹੁਣ ਉਹ ਉਹੀ ਨੀ ਕਰਾਉਂਦੀ ਜੀ ਉਹੀ ਨੀ ਹਾਂ ਕਰਦੀ ਗੀ, ਹੋਣ ਨੂੰ ਤਾਂ ਚਲੋ ਇੰਨੇ-ਇੰਨੇ ਰਿਸ਼ਤੇ ਆਂਦੇ ਨੇ ਸਾਡੇ। ਪਿੰਡ ਚੋਂ ਵੀ, ਮੇਰੀ ਮਾਸੀ ਨੇ ਵੀ ਦੱਸਿਆ ਏ, ਪਿੰਡ ਚੋਂ ਵੀ ਇੰਨੇ ਜਿਹੜੀਆਂ ਨੇ ਉਹਨਾਂ ਨੂੰ ਦੱਸ ਲਿਆ ਉਹ ਘਾਂ
ਤਾਂ ਫਿਰ ਉਹ ਗਰਾਣਾ ਹੀ ਨੀ ਨਾ ਚਾਹੁੰਦੀ ਹੈਗੀ
ਹਾਂਜੀ ਹਾਂ, ਪਤਾ ਨੀ ਕਿੱਦਾਂ ਦਾ ਚਾਹੀਦਾ
ਹਾਂਜੀ ਫੇਰ ਜਿਵੇਂ ਤੁਸੀਂ ਏਜ ਦੱਸ ਰਹੇ ਹੋ ਹੁਣ ਤਾਂ ਨਹੀ ਮਿਲਣਾ ਹੈਗਾ
ਹਾਂ ਨਹੀਂ ਹੁਣ ਤਾਂ ਨਹੀ ਮਿਲਦਾ ਹੈਗਾ ਹੁਣ ਸਰਕਾਰੀ ਨੌਕਰੀ ਵਾਲਾ ਕਿੱਥੇ ਬੈਠਾ ਹੀ ਆ
ਨਾਲੇ ਤੁਸੀਂ ਇੱਕ ਗੱਲ ਸੋਚਿਓ ਸਰਕਾਰੀ ਨੌਕਰੀ ਵਾਲਾ ਫਿਰ ਪੰਤਾਲੀ ਸਾਲ ਦੀ ਉਮਰ ਨਾਲ ਵਿਆਹ ਕਰਾਊਗਾ
ਹਾਂ ਇਹ ਤਾਂ ਹੈ
ਤੁਸੀਂ ਆਪ ਖੁੱਦ ਦੇਖੋ ਸਮਝਦਾਰ ਹੋ ਹਨਾ ਵੀ ਅਗਲਾ ਕਿਉਂ ਕਰਾਉਗਾ ਰਿਸ਼ਤਾ ਫਿਰ
ਤਲਾਕ-ਤਲੂਕ ਹੋਇਆ ਹੋਇਆ, ਯਾਂ ਮਤਲਬ ਕਿਸੇ ਦਾ ਹਨਾ।
ਇਹਨਾਂ ਨੂੰ ਐਵੇਂ ਦਾ ਹੀ ਕੇਸ ਮਿਲੂਗਾ ਚਲੋ, ਪੈਂਤੀ ਸਾਲ ਤੱਕ ਵੀ ਮੰਨ ਲਿਂਦੇ ਆਂ ਪਰ ਪੰਤਾਲੀ ਸਾਲ ਤਾਂ ਹੁਣ ਆਪਣੀ ਮੰਮੀ ਡੈਡੀ ਹੋਂਨਾ ਦੀ ਲਗਾ ਲੋ। ਪੰਜੀ, ਆਪਣੇ ਭਾਬੀ ਭਰਜਾਈਆਂ ਦੀ ਉਹ ਲਾ ਲੋ ਆਪਾਂ, ਪੰਤਾਲੀ਼-ਪੰਤਾਲੀ਼ ਸਾਲ ਤਾਂ ਹੁਣ ਉਹਨਾਂ ਦੀਆਂ ਉਮਰਾਂ ਹੋਈਆਂ-ਹੋਈਆਂ ਨੇ, ਭੈਣਾਂ ਦੀਆਂ ਹੋਈਆਂ-ਹੋਈਆਂ ਨੇ, ਜਿਹੜਾ ਪਹਿਲੇਂ ਤੋਂ ਵਿਆਹੀਆਂ ਹੋਈਆਂ ਨੇ।
ਹਾਂਜੀ ਹਾਂ।
ਤੁਸੀਂ ਪੁੂਛ ਲਓ, ਹੁਣ ਉਹਨਾਂ ਦੇ ਬੱਚੇ ਲਗਾ ਲਓ। ਆਪਣੇ ਬਰਾਬਰ ਦੇ ਨੇ, ਵਿਆਹ ਕਰਾਨ ਦੀ ਉਮਰ ਦੇ ਨੇ ਉਹਨਾਂ ਦੇ ਬੱਚੇ, ਤੁਸੀਂ ਖੁਦ ਸੋਚੋ, ਫੇਰ ਇਹਨਾਂ ਦ ਖੁਦ ਨੀਂ ਹੋਇਆ
ਸਈ ਗੱਲ ਆ, ਬਸ ਔਖਾ ਏ ਦੁਨੀਆਂ ਦਾ ਅੱਜ। ਕਲ ਜੇ ਪਹਿਲਾਂ ਹੋ ਜਾਂਦਾ, ਹੋ ਜਾਂਦਾ ਫੇਰ ਤਾਂ, ਮਤਲਬ ਕੁੱਛ ਉਹਦੇ ਮਾਂ ਬਾਪ ਓ ਵੀ ਹੈ ਨੀ ਗੇ?
ਫੇਰ ਦੇਖਲੋ ਕਿੰਨਾ ਔਖਾ ਦੇਖੋ ਮੂੰਹਰੋਂ, ਮੰਨ ਲਓ ਨੇ ਕਿਤੇ ਜਾਣਾ ਵਿਚਾਰੀ ਨੂੰ ਸੋ ਵਾਰੀ ਸੋਚ ਕੇ ਜਾਣਾ ਪੈਂਦਾ, ਜਾਂ ਕੁੱਛ ਵੀ ਕਹੁੰਗੀ ਤੁਹਾਨੂੰ ਪਤਾ ਅੱਜ ਕੱਲ੍ਹ ਲੋਕ ਕਿਹੋ ਜਿਹੇ ਨੇ।
ਗੱਲਾਂ ਬਣਾਉਂਦੇ ਨੇ ਹਾਂ, ਉਹ ਤਾਂ ਮਤਲਬ ਚਲੋ ਐਂ ਤਾਂ ਸਾਊ ਆ ਜਿਵੇਂ ਘਰੋਂ ਬਾਹਰ ਨੀ ਨਿਕਲਦੀ ਗੀ। ਪਰ ਫੇਰ ਵੀ ਭਰਜਾਈ ਬਣਾਈ ਜਾਂਦੀ ਐ, ਗੱਲਾਂ ਉਹਦੀਆਂ।
ਹਾਂਜੀ ਹਾਂਜੀ ਗੱਲ ਤਾਂ ਇਹੀ ਆ ਨਾ, ਵੀ ਦੇਖੋ ਅਗਲਾ ਵੀ, ਫਿਰ ਯਾਰ ਡਾਊਟ ਜਾਂਦਾ ਈ ਆ ਦੇਖੋ।
ਹਾਂਜੀ ਹਾਂ, ਚਾ ਇੱਥੇ ਕਿੱਥੇ ਦਾ ਮਾਂ ਬਾਪ ਨੇ, ਨਿਗਾਦਾਰੀ 'ਚ' ਰਹਿਣਾ ਮਾਂ ਬਾਪ ਦੀ
ਹਾਂਜੀ ਹਾਂਜੀ, ਚਲੋ ਜੇ ਉਹਦੇ ਮਾਂ ਬਾਪ ਹੁੰਦੇ ਫੇਰ ਵੀ ਉਹਨੂੰ ਕੋਈ ਚੱਕਰ ਨਹੀਂ ਸੀਗਾ। ਵੀ ਚਲੋ ਹੈਗੇ ਨੇ ਹਨਾ, ਵੀ ਦੇਖੋ ਹੁਣ ਮਾਂ ਬਾਪ ਵੀ ਨੀ ਹੈਗੇ ਉਹਨਾਂ ਦੇ।
ਸਹੀ ਗੱਲ ਆ, ਸਹੀ ਗੱਲ ਆ।
ਇਹ ਚੀਜ਼ ਹੋ ਜਾਂਦੀ ਆ, ਵੀ ਮਾਂ ਬਾਪ ਵੀ ਨੀ ਦੇਖੋ, ਵਿਚਾਰੇ।
ਜੀ ਹਾਂ।
ਤਾਂ ਕਰਕੇ, ਫਿਰ ਉਹਨਾਂ ਨੂੰ ਤਾਂ ਵਿਆਹ ਬਹੁਤ ਜਰੂਰੀ ਸੀਗਾ ਕਰਾਣਾ।
ਹਾਂਜੀ ਹਾਂ, ਹੁਣ ਦੇਖੋ ਮਰਜੀ ਆ ਨਾ। ਵੀ
ਕਿਸੇ ਦੇ ਵੀ ਨੀ ਰਹਿੰਦੇ, ਆਪਾਂ ਖੁਦ ਲਗਾਓ ਆਪਾਂ ਖੁਦ ਵੀ ਨੀ ਕਦੇ ਰਹਿਣਾ ਹੈਗਾ, ਸਾਰੀ ਦੁਨੀਆਂ ਦੇ ਇਤਿਹਾਸ ਕੋਈ ਇਨਸਾਨ ਨੀੰ ਰਹਿੰਦਾ।
ਹਾਂਜੀ ਹਾਂ, ਕੋਈ ਨੀ ਰਹਿੰਦਾ।
ਨੀ ਵੀ ਹਨਾ ਵ ਹੋਇਆ ਮਰਨਾ-ਜੰਮਣਾ ਇਹਦਾ ਦੋ ਹੀ ਚੀਜ਼ਾਂ ਬਣੀਆਂ ਹੋਈਆਂ ਨੇ ਦੇਖੋ। ਪਰ ਚਲੋ ਹਾਂ ਦੁੱਖ ਤਾਂ ਹੁੰਦੇ ਨੇ, ਪਰ ਇਹਦਾ ਹੁਣ ਦੇਖੋ ਆਪਾਂ ਨੂੰ ਵੀ ਪਤਾ ਇਹ ਚੀਜ਼ ਆਪਣੇ ਹੱਥ ਚ ਹੈ ਹੀ ਨੀ।
ਹਮ, ਇਹ ਤਾਂ ਹੈ ਇਹ ਤਾਂ ਰੱਬ ਮਤਲਬ, ਜਿਹਦਾ ਟੈਮ ਨਾਲ ਹੋ ਜਾਵੇ ਵਧੀਆ ਏ।
ਹਾਂਜੀ ਹਾਂਜੀ ਚਲੋ ਠੀਕ ਐ ਮੈਮ, ਧੰਨਵਾਦ ਆਪਾਂ ਕਨੈਕਟ ਕਰਦੇ ਆਂ ਹੋਰ। ਓਕੇ ਜੀ, ਓਕੇ।